ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਤੁਹਾਡੇ।
ਵਧੀਆ ਵਧੀਆ, ਆਪ ਸੁਣਾਓ ਹੋਰ ਕਿਵੇਂ ਓ?
ਅਸੀਂ ਵੀ ਵਧੀਆ ਜੀ।
ਉਹ ਜਿੜ ਜਦੋਂ ਮੌਸਮ ਕਿਹੋ ਜਿਹਾ ਹੋ ਰਿਆ।
ਬਸ ਬਹੁਤ ਗਰਮੀ ਹੋ ਰਹੀ ਐ, ਬਸ ਮੈਂ ਵੀ ਸੋਚਿਆ ਮੈਂ ਕਿਹਾ ਜਦੋਂ ਤੁਹਾਡੇ ਨਾਲ ਗੱਲ ਕਰਦੇ ਆਂ, ਗਰਮੀ ਚ ਤੁਸੀਂ ਕੀ ਕੀ ਮਤਲਬ ਹੁੰਦਾ ਈ ਐ ਨਾਂ ਗਰਮੀ ਨੀ ਪੈ ਰਹੀ ਹੈ ਤਾਂ ਆਪਾਂ ਕੀ ਕੀ ਕਰਨਾ ਚਾਹੀਦਾ ਸਾਨੂੰ ਕੀ ਕੀ ਖਾਣਾ ਖਾਣ ਵਿੱਚ ਵੀ ਹੁੰਦਾ ਹੈ ਦੇਖੋ ਕਿੰਨਾ ਕੁਛ ਹੁੰਦਾ ਹੈ ਨਾ ਅੱਜ ਕੱਲ
ਹਾਂਜੀ ਕਹਿੰਦੇ ਪਤਾ ਹੀ ਪਾਣੀ ਪੀ ਪੀ ਕੇ ਢਿੱਡ ਆਫਰ ਜਾਂਦਾ ਪਹਿਲੀ ਗੱਲ ਤੇ
ਹਾਂਜੀ ਬਿਲਕੁਲ ਠੀਕ
ਕਰਦੇ ਫੇਰ ਥੋੜਾ ਨੋਰਮਲ ਪਾਣੀ ਪੀਓਗੇ ਨਾ ਪਿਆਸ ਨਹੀਂ ਬੁਜੇਗੀ ਨਾ ਠੰਡਾ ਪਾਣੀ ਪੀਓਗੇ ਤ ਪਿਆਸ ਲੱਗਦੀ ਰਹੇਗੀ ਲੱਗਦੀ ਰਹੇਗੀ
ਆਂ ਫਿਰ ਗਲਾਾਂ ਵੀ ਤਾਂ ਖ਼ਰਾਬ ਹੋ ਜਾਂਦਾ ਨਾ ਕਿ ਆਪਾਂ ਇਕ ਦਮ ਤੋਂ ਜਿਵੇਂ ਏਸੀ ਚ ਬਹਿੰਨਦੇ ਹਾਂ ਫਿਰ ਮ ਤੋਂ ਬਾਹਰ ਨਿਕਲਦੇ ਆ ਤਾਂ ਸਰਰਦ ਗਰਮ ਵੀ ਹੋ ਜਾਂਦਾ ਬਾਹਰ ਜਿਵੇਂ ਗਰਮੀ ਆਉਂਦੀ ਹੈ ਬੱਚੇ ਵੀ ਦੇਖੋ ਤੁਹਾਨੂੰ ਸੁਣਦੇ ਕਿੱਥੇ ਹੈ ਸਾਡੀ
ਮ ਗਰਮੀ ਵਿੱਚ ਮੇਰੀ ਬੇਟੀ ਬੋਲਦੇ ਸਰਦੀ ਮੇਰੀ ਬੇਟੀ ਛੋਟੀ ਜਾ ਹਨ ਮਜ਼ਾ ਆ ਤੇ ਮੈਂ ਨਾ ਬਾਹਾਰ ਕੱਪੜੇ ਸੁੱਕਨੇ ਪਾ ਲ ਤੇ ਗਰਮੀ ਸੀ ਬੜੀ ਤੇ ਮੈਨੂੰ ਕਹਿੰਦੀ ਮੰਮਾ ਮੈਰੀ ਸਾਈਕਲ ਬਾਹਰ ਕਢ ਦਿਓ ਮੈ ਸਾਈਕਲ ਚਲਾਵਾਂਗੀ ਸ਼ਤ ਤੇ ਮੈਂ ਕਿਹਾ ਇਸ ਟਾਈਮ ਗਰਮੀ ਐ ਸਰਦੀਆਂ ਨੀ ਹੈ ਜ ਸੈਕਲ ਲੈਣੀ ਆ ਬਾਰ ਛਤ ਤੇ ਬੜੀ ਮਗਰ ਪਈ ਦੀ ਮੈਂ ਕਿਹਾ ਗਰਮੀ ਏ ਲੋ ਵਗੈਰਾ ਲੱਗਦੀ ਕਿ ਟਾਈਮ ਵੀ ਇਕ ਡੇਢ ਵਜੇ ਦਾ ਸੀ
ਮੈਂ ਸ਼ਾਮੀ ਛੇ ਸੱਤ ਵਜੇ ਅਰਾਮ ਨਾਲ ਜਦੋਂ ਮੌਸਮ ਠੰਡਾ ਹੋਏਗਾ ਫੇਰ ਚਲਾਉਣਾ ਸਾਈਕਲ
ਉਹ ਤਾਂ ਹੁੰਦਾ ਈ ਐ ਗਰਮੀ ਚ ਦੇਖੋ ਤੁਹਾਨੂੰ ਪਤਾ ਈ ਏ ਗਰਮੀ ਵੀ ਇੰਨੀ ਪੈ ਰਹੀ ਐ ਅੱਜ ਕੱਲ੍ਹ ਦੁਪਿਹਰ ਤੇ ਤਾਂ ਵੈਸੇ ਹੀ ਇੰਨੀ ਤਾਪ ਤਪਸ਼ ਹੋ ਜਾਂਦੀ ਏਹ ਇੰਨੀ ਗਰਮੀ ਲੱਗਦੀ ਹੈ ਵੱਡਿਆਂ ਨੂੰ ਇੰਨੀ ਗਰਮੀ ਲੱਗਦੀ ਹੈ ਤਾਂ ਬੱਚਿਆਂ ਨੂੰ ਤਾਂ ਫੇਰ ਆਪਾਂ ਨੂੰ ਲੱਗ ਪਤਾ ਹੀ ਹੈ ਕਿ ਥੋੜ੍ਹਾ ਜਿਹਾ ਬਚਾ ਕੇ ਰੱਖੀਏ ਤਾਂ ਵਧੀਆ ਗੱਲ ਹੈ
ਹਾਂਜੀ ਬਿਲਕੁਲ ਬਿਲਕੁਲ ਗਰਮੀ ਵੀ ਇਤਨੀ ਹੈ ਲੂ ਹੈ ਮੌਸਮ ਪਤਾ ਸ਼ਾਮ ਵੇਲ ਠੀਕ ਹੋ ਜਾਏਗਾ ਪੰਜ ਛੇ ਮਹੀਨਾ ਥੋੜਾ ਮੌਸਮ ਬਾਰਿਸ਼ ਵਾਲਾ ਹੋਵੇਗਾ ਪਰ ਬਾਰਿਸ਼ ਆ ਹੀ ਨੀ ਰਹੀ ਏ ਇੱਕੋ ਵਾਰੀ ਬਾਰਿਸ਼ ਆਈ ਹੈ ਬਸ ਉਹ ਵੀ ਦਸ ਮਿੰਟ ਬਾਰਿਸ਼ ਆਈ ਤੇ ਪੰਜ ਮਿੰਟ ਓਲੇ ਪਏ ਹੈ ਉਸ ਤੋਂ ਬਾਅਦ ਨਾਮੋ ਨ ਨੁਕਸਾਨ ਨ ਹੈ ਬਾਰਿਸ਼ ਦਾ ਵੀ ਬਾਰਿਸ਼ ਨ ਆਉਣਾ ਵੀ ਹੈ ਨਹੀਂ ਰੋਜ਼ ਦਾ ਇਹੀ ਹਾਲ ਹੈ ਮਤਲਬ ਸ਼ਾਮ ਵਾਲੇ ਮੌਸਮ ਠੀਕ
ਸਗੋਂ ਉਹ ਬਾਰਿਸ਼ ਆ ਜਾਂਦੀ ਹੈ ਨਾ ਬਾਰਿਸ਼ ਨਾਲ ਹੋਰ ਗਰਮੀ ਹੋ ਵੱਧ ਜਾਂਦੀ ਹੈ ਉਹਦੇ ਬਾਅਦ ਹੁੰਮਸ ਜਾ ਮੌਸਮ ਜਾ ਹੋ ਜਾਂਦਾ ਹੈ, ਨਾ ਗਰਮੀ ਚ ਜਾਂ ਤਾਂ ਫਿਰ ਲਗਾਤਾਰ ਆਦੀ ਰਹੇ ਤਾਂ ਤਾਂ ਫਿਰ ਵੀ ਮੌਸਮ ਥੋੜਾ ਜਿਹਾ ਠੰਡਾ ਹੋ ਜਾਂਦਾ ਹੈ।
ਤਾਂ ਮਤਲਬ ਛਾਤੇ ਹੈ ਤੀਸਰੀ ਮੰਜਿਲ ਤੇ ਸਾਡੇ ਸਾਹਮਣੇ ਤੋਂ ਸੜਕ ਹੈ ਮੇਨ ਰੋਡ ਹੈ, ਉਹ ਸਾਮੀ ਵੀ ਆਂਦੀ ਹੈ, ਬੈਕ ਸਾਈਡ ਤੋਂ ਵੀ ਪੈਂਦੀ ਸਡਾ ਕੋਲ ਧੁੱਪ ਲੱਗਦੀ। ਕਮਰਾ ਹੋਰ ਗਰਮ ਹੋ ਜਾਂ ਦੁਪਹਿਰ ਵੇਲੇ,
ਹਾਂਜੀ-ਹਾਂਜੀ, ਬਿਲਕੁਲ ਗਰਮੀ ਹੈ ਹੀ ਬਥੇਰੀ। ਉਹੀ ਹੈ ਕਿ ਆਪਾਂ, ਚਲੋ ਥੋੜ੍ਹਾ ਜਿਹਾ ਹੁੰਦਾ ਖਾਣ- ਪੀਣ ਦਾ ਆਪਦਾ ਥੋੜ੍ਹਾ ਜਿਹਾ ਧਿਆਨ ਰੱਖ। ਖੀ ਜਿਵੇਂ ਲੱਸੀ ਵਗੈਰਾ ਲੈ ਆਉਂਦੀ ਠੰਡੀ ਹੁੰਦੀ ਹੈ। ਰ ਜਿਵੇਂ ਗੂੰਦ -ਪਤੀਰਾ ਵਗੈਰਾ ਖਾ ਲੈਂਦੇ ਆ। ਉਹਦੇ ਨਾਲ ਵੀ ਠੰਡੀ ਉਹਦੀ ਤਸੀਰ ਵੀ, ਅੱਜ-ਕੱਲ- ਤਾਂ ਲੋਕੀ ਮਤਲਬ ਜਿਵੇਂ ਚੀਆ ਸੀਡ ਰਾਤ ਨੂੰ ਭੀਗੋ ਕੇ ਉਹਨੂੰ ਵੀ ਦੁੱਧ ਵਿੱਚ ਪਾ ਕੇ ਡਰਿੰਕਸ ਵਗੈਰਾ ਬਣਾ ਕੇ ਵੀ ਲੈ ਲੈਂਦੇ ਹਾਂ ਆਪਾਂ
ਹਾਂਜੀ ਹਾਂਜੀ ਸਹੀ ਗੱਲ
ਠੰਡੀ ਗਰਮੀਆਂ ਚ ਹਾਂਜੀ-ਹਾਂਜੀ-ਹਾਂਜੀ, ਕੀ ਕਹਿ ਰਹੇ ਓ?
ਬੱਚੇ ਬਸ ਫਰੂਟ ਖਾਂਦੇ ਆ ਪਈ ਗਰਮੀ ਹੈ, ਮੈਨੂੰ ਬੋਲਦੀ ਕਿ ਹਦਵਾਣਾ ਵਗੈਰਾ ਮੈਂ ਚੀਜ਼ ਨਹੀਂ ਦਵਾਣਾ ਨਹੀਂ। ਹ ਇੱਕ ਅੰਬ ਦੀ ਸ਼ੋਪਿੰਨ ਹੈਗੀ ਏ ਉਹ ਵੀ ਅੰਬ ਅਗਰ ਮਿੱਠਾ ਆ ਜਾ ਤੇ ਇਹਨੇ ਖਾ ਲੈਣਾ ਹੈ ਜੇ ਹਲਕਾ ਹਲਕਾ ਮਤਲਬ ਫਆ ਤੇ ਕਹਿਗੀ ਮੈਨੇ ਨੀ ਖਾਣਾ। ਸਵਾਦ ਨੀ ਹੈਗਾ।
ਉਹ ਬੱਚਿਆਂ ਦਾ ਸਭ ਦਾ ਹੀ ਐ ਹਾਲ ਹੁੰਦਾ ਹੈ ਬਟ ਉਹ ਹੁੰਦਾ, ਹੈ ਚਲੋ ਬੰਦਾ ਆਪਾਂ ਕਈ ਵਾਰ ਹੁੰਦਾ। ਆਪਾਂ ਦੁੱਧ ਚ' ਪਾ ਕੇ ਮੇਗੋ ਸ਼ੇਕ ਵਗੈਰਾ ਬਣਾ। ਮੇ ਤਾਂ ਬੱਚੇ ਪੀ ਲੈਂਦੇ ਨੇ ਖੁਸ਼ ਹੋ ਕੇ। ਠੰਡੀ ਚੀਜ਼ ਬੱਚਿਆਂ ਨੂੰ ਥੋੜ੍ਹੀ ਜਿਹੀ ਵਧੀਆ ਲਗਦੀ ਹੈ ਨਾ ਆਪਾਂ ਜਿਵੇਂ ਆਈ। ਰੀਮ ਵਗੈਰਾ ਪਾ ਦਿੱਤੀ ਤਾਂ ਬੱਚੇ ਖਾ- ਪੀ ਲ ਖਾ ਲੈਂਦੇ ਨੇ।
ਤੁਹਾਡੀ ਛੋਟੀ ਗ ਤੁ ਸਾਡੀ ਬੜੇ ਨੇਖਰੇ ਕਰਦੀ ਆ ਬਹੁਤ ਮੈ ਬਨਣਾ ਸ਼ੇਕ ਬਣਾਣਾ ਕੁਛ ਕੁ ਕਿਹਾ ਨਹੀਂ ਮੈਨੇ ਨੀਣਾ, ਮੈਨ ਨੀ ਖਾਣਾ, ਮੈਂ ਤੇੇਡ ਭਰਿਆ ਹੈ। ਬਸ ਇੱਕੋ ਗੱਲ ਹੈ ਤੇਡ ਭਰਿਆ। ਸਕੂਲੇ ਬ ਤਾਂ ਅੱਛਾ ਆਪ ਮੈਡਮ ਨੂੰ ਸਕੂਲ ਖਾਂਦੀ ਮੈਂ ਮੈਨੂੰ ਪਤਾ ਹੈ ਰੋਟੀ ਫਿਰ ਘਰ ਦੀ ਖਾਂਦੀ ਤੇ ਪੈਰੈਂਟ ਦੀ ਕੰਪਲੇਨ ਆ ਜਾਣੀ ਹੈ ਤਾਂ ਕਰਕੇ ਕ ਸਾਰੀਆਂ ਡੱਬਾ ਖਾਲੀ ਕਰਵਾ ਕੇ ਭੇਜਦੇਆਂ ਨੇ ਸਾਰਾ।
ਨਹੀਂ, ਉਹ ਤਾਂ ਹੁੰਦੀ ਹੈ। ਸਕੂਲ ਵਿੱਚ ਉਹਨਾਂ ਦੀ ਫਿਰ ਤੁਹਾਨੂੰ ਪਤਾ ਹੀ ਹੈ ਉਹਨਾਂ ਦੀ ਰਿਸਪੋਂਸੀਬਿਲਿਟੀ ਪੂਰੀ ਹੁੰਦੀ ਹੈ। ਕਿ ਵੀ ਆਪਾਂ ਬੱਚਿਆਂ ਨੂੰ ਖਿਲਾ ਕੇ ਵੀ ਵੇਜ ਲ ਔਰ ਫਿਰ ਵਹੀ ਇਹ ਵੀ ਹੈ। ਮਾਂ -ਪਿਓ ਨੂੰ ਵੀ ਹੁੰਦਾ ਕਿ ਚੱਲ ਬੱਚਾ ਸਕੂਲ ਜਾਂਦਾ ਹੈ ਤਾਂ ਦੋਸਤਾਂ ਨਾਲ ਬਹਿ ਕੇ ਫਰੈਂਡ ਸਰਕਲ ਵਿੱਚ ਵੀ ਬਹਿ ਕੇ ਕੇ ਖਾ ਵੀ ਲੈਂਦੇ ਨੇ ਕਈ ਬੱਚੇ, ਘਰ ਵਿੱਚ ਜ਼ਿਆਦਾ ਤੰਗ ਕਰਦੇ ਨੇ।
ਘਰ ਬੜਾਤੰਗ ਕਰਦੇ ਹੈ। ਹੁਣ ਛੁੱਟੀਆਂ ਮੇਰੀ ਬੇਟੀਆਂ ਨਾਲ ਛੁੱਟੀਆਂ ਇਹਨੂੰ ਖਾਣ ਦਾ ਨੀ ਪਤਾ ਇਹ ਕੋਈ ਗੱਲ ਨਹੀਂ। ਮੈ ਕਿਹਾ ਗੀ। ਹੁਣ ਥ ਖਾ ਲੈ, ਹੁਣ ਤੇ ਖਾ ਲੈ। ਮੈਂ ਢਿਡੀ ਭਰੀ ਦੀ ਹੈ। ਮੇਰੀ ਢਿਡੀ ਭਰੀ ਦੀ ਹੈ। ਮੈੇ ਹੁਣੇ ਖਾਇਆ, ਹੁਣੇ ਖਾਇਆ। ਬਸ ਤਾਂ ਇਹੀ ਚੱਲਦਾ ਰਹਿੰਦਾ ਸਾਰੀ ਦਿਹਾੜੀ।
ਬੱਚਿਆਂ ਦਾ ਇਵੇਂ ਹੀ ਹੈ ਉਹ ਉਹ ਹੈ ਨਾ ਕਿ, ਆਪਾਂ ਗਰਮੀ ਚ' ਜਿਵੇਂ ਅ ਸ਼ੇਕ ਵਗੈਰਾ ਬਣਾ ਕੇ ਦੇ ਸਕਦੇ ਹਾਂ। ਆਪਦੇ, ਬੱਚਿਆਂ ਨੂੰ ਕਈ ਬੱਚਿਆਂ ਨੂੰ ਠੰਡਾ ਪੀਣਾ, ਥੋੜਾ ਜਹਾ ਵਧੀਆ ਲੱਗਦਾ ਹੈ। ਜਿਵੇਂ ਆਈਸ ਕਰ੍ਰੀਮ- ਉਈਸ ਕਰ੍ਰੀਮ ਪਾ ਕੇ ਤਾਂ ਬੱਚਿਆਂ ਨੂੰ ਥੋੜਾ ਜਿਹਾ ਦੋ ਤੋਂ ਬੱਚੇ ਵੀ ਖਾ- ਪੀ ਲੈਂਦੇ ਨੇ। ਔਰ ਅੱਜ-ਕੱਲ੍ਹ ਤਾਂ ਦੇਖੋ।
ਸਾਡੀ ਉਹ ਵੀ ਨੀ ਹੈ। ਹ ਹਾਂਜੀ-ਹਾਂਜੀ।
ਜੂਸ ਵਗੈਰਾ ਵੀ ਬਣ ਜਾਂਦਾ।
ਹੂੰ,
ਚ' ਨਖੇਣ ਦਿਖਾਂਦੇ ਆ। ਵੱਡੇ ਹੁਣ ਨਾ ਪੰਜ- ਛੇ ਸਾਲ ਦੇ ਨਾਲ ਹੁੰਦਾ ਕਿ ਚੱਲ ਸ਼ੇਕ ਵਗੈਰਾ ਅੱਛੀ ਹੈ ਚੀਜ਼ ਤੇ ਮਗਰ। ਪੱਕਦੇ ਵੀ ਹੈ। ਇੱਕ ਮਤਲਬ, ਸ਼ੌਕ ਨਾਲ ਖਾ-ਪੀ ਲੈਂਦੇ ਆ।
ਪਰ ਛੋਟੀ ਇੰਨੀ ਹੈ। ਹੁਣ ਕੋਈ ਬਾਹਰ ਆਈਸਕ੍ਰੀਮ ਵਾਲਾ ਵੀ ਆਏਗਾ ਨਾ, ਤਾਂ ਲੱਗਦਾ ਸੋਚਾਂਗੇ ਕਿ ਕੋਈ ਲੈ ਲਵੇ ਜਾਂ ਕੱਢ ਲਵੇ , ਕਿਸੇ ਕੋਲ ਟਾਈਮ ਨਹੀਂ ਹੁੰਦਾ। ਮੈਨੂੰ ਤਾਂ ਮੰਮੀ ਦੇ ਹੱਥਾਂ ਵਾਲੀ ਹੀ ਚਾਹੀਦੀ ਹੈ ਕੋਈ ਆਈਸ ਕਰੀਮ ਨੀ ਚਾਹੀਦੀ ਹੈ ਮੈ ਲਵਾਂਗੀ ਸਿਰਫ਼ ਚੋਕੋ ਬਾਰ, ਨਹੀਂ ਤੇ ਮੈਂ ਨੀ ਲੈਣੀ।
ਬੱਚਿਆਂ ਦਾ ਇਵੇਂ ਹੀ ਹੈ, ਪਰ ਇਹ ਹੈ ਕਿ। ਕਿ ਆਪਾਂ ਕੋਸ਼ਿਸ਼ ਕਰ ਸਕਦੇ ਹਾਂ। ਇੰਨੀ ਗਰਮੀ ਹੈ ਤਾਂ ਬੱਚਿਆਂ ਨੂੰ ਸਾਨੂੰ ਪਤਾ ਕਿ ਸਾਡੇ ਬੱਚੇ। ਬੱਚਿਆਂ ਲਈ ਕਿਹੜੀ ਚੀਜ਼ ਵਧੀਆ ਤਾਂ ਆਪਾਂ ਉਹੀ ਚੀਜ਼ ਖਿਲਾਏ ਉਹਨਾਂ ਨੂੰ।
ਫਾਸਟ- ਫੂਡ ਬੜੇ ਫਾਸਟ- ਫੂਡ ਵੱਲ ਬਹੁਤ ਜ਼ਿਆਦਾ ਹੋ ਰਿਹੇ ਨੇ। ਫਾਰਸ- ਫੂੜ ਚੁਲ
ਹਾਂਜੀ-ਹਾਂਜੀ, ਬਿਲਕੁਲ ਪਰ ਇਹ ਕਹਿ ਨਾ ਕਿ ਗਰਮੀ ਚ' ਇੰਨੇ ਫਾਸਟ ਕੁਝ ਵੀ ਨ ਆਪਾਂ ਨੂੰ ਬਾਹਰ ਦਾ ਤੁਹਾਨੂੰ ਪਤਾ ਹੀ ਹੈ ਤਲਾ ਬਣਾ ਹੁੰਦਾ ਹੈ। ਪਤਾ ਨੀ ਕਿਵੇਂ ਜਾਂ ਤੇਲ ਵਗੈਰਾ, ਉਹਨਾਂ ਨੇ ਯੂਜ ਕੀਤਾ ਹੁੰਦਾ ਹੈ ਕੀ ਚੀਜ਼ ਨੀ ਯੂਜ ਕੀਤੀ। ਸਾਨੂੰ ਕਿਹੜਾ ਪਤਾ ਹੈ, ਆਪਾਂ ਘਰ ਵਿੱਚ ਤਾਂ ਜਿਹੜਾ ਫਿਰ ਵੀ ਬਣਾਦੇ ਆ ਤੇ ਸਾਨੂੰ ਪਤਾ। ਪਤਾ ਹੁੰਦਾ ਹੈ ਕਿ, ਆਪਾਂ ਵਧੀਆ ਚੀਜ਼ ਬਣਾਈ ਹੈ।
ਪਰ ਬੱਚੇ, ਆਪਾਂ ਘਰ ਦਾ ਭਾਵੇਂ ਜਿੰਨਾ ਮਰਜ਼ੀ ਬਣਾ ਲਈਏ, ਬੱਚੇ ਨੂੰ ਤਾਂ ਬਾਹਰ ਦਾ ਹੀ ਚੰਗਾ ਲੱਗਦਾ ਹੈ। ਘਰ ਦਾ ਇੰਨਾ ਲੈਂਦੇ ਆਂ, ਸਾਫ਼-ਸਫ਼ਾਈ ਨਾਲ। ਉਹ ਲੋਕ ਵੀ ਮਤਲਬ ਕੜਾਈਆਂ ਉਹਨਾਂ ਦੀਆਂ ਗੰਦੀਆਂ ਵਗੈਰਾ ਹੁੰਦੀਆਂ ਆ ਆਪ ਕਿਵੇਂ ਕਰਕੇ ਬਣਾਉਂਦੇ ਆ ਬ ਉਹ ਨੂੰ ਸਵਾਦ ਬਾਹਰ ਦਾ ਹੀ ਲੱਗਦਾ ਆ। ਜਾ ਕੇ ਨਾ ਬੱਚੇ ਨੂੰ ਮੈਦਾ ਦੇਣਾ ਵੀ ਨਹੀ ਚਾਹੀਦਾ। ਅੱਜ-ਕੱਲ ਦੇ ਮਤਲਬ ਉਹ ਕਈ ਜਾਦਾਕੇਸੇਸ ਆ ਗਏ ਨਾ ਮੈਦੇ ਦੇਇ
ਹਾਂਜ- ਹਾਂਜੀ, ਪਰ ਮੈਂਦਾ ਤਾਂ ਦੇਖੋ ਹੁਣ ਅੱਜ-ਕੱਲ੍ਹ ਤਾਂ ਸਾਰੇ। ਲੋਕਾਂ ਨੂੰ ਇੰਨਾ ਪਤਾ ਲੱਗ ਹੀ ਗਿਆ ਇਨ ਸਬ ਚੀਜ਼ਾਂ ਲਈ ਕਿ ਸਾਡੀ ਹੈਲਥ ਲਈ ਵਧੀਆ ਨਹੀਂ ਹੁੰਦਾ। ਤਾਂ ਤਾਂ ਸੂਰ। ਪੁਛਦੇ ਹੈ ਕਿ ਥੋੜਾ ਜਿਹਾ ਇਹਨੂੰ ਘੱਟ ਅੱਜ-ਕੱਲ ਤਾਂ ਲੋਕ ਦੇਖੋ ਮੋਮੋਜ ਵਗੈਰਾ ਵੀ ਜਿਹੜੇ ਬਣਦੇ ਨੇ। ਆਟੇ ਵਾਲੇ ਵੀ ਆ ਗਏ ਨੇ।
ਕਦੇ ਆਟੇ ਵਾਲੇ ਆਣਾ।
ਨਹੀ ਵਧੀਆ ਹੁੰਦੇ ਨੇ ਉਹ ਵੀ ਆਟੇ ਵਾਲੇ ਵੀ ਆਪਾਂ ਖਾਈਏ ਨਾ ਵਧੀਆ ਲੱਗਦੇ ਨੇ ਐਵੇਂ ਜਾਂ ਕੁਛ ਐਵੇਂ। ਇਨਾਂ ਟੇਸਟ ਦਾ ਵੀ ਕੋਈ ਫ਼ਰਕ ਨਹੀਂ ਹੈਗਾ। ਬੱਚਿਆਂ ਨੂੰ ਆਪਾਂ ਘਰ ਵਿੱਚ ਕਿ ਹੈਲਦੀ ਬਣਾ ਕੇ ਦੇ ਸਕਦੇ ਹਾਂ?
ਮੈ ਸੂਜੀ ਦੇ ਬਣਾ ਟਰਾਈ ਕਰਦੀ ਕਿ ਮੈਨੂੰ ਸੂਜੀ ਦੀ ਬਣਾ ਤ ਸੂਜੀ ਅੱਛੀ ਨਾ ਬੱਚਿਆਂ ਵਾਸਤੇ।
ਹਮ ਤਾਂ ਕਰਕੇ ਮੈਂ ਸੂਜੀ ਨੂੰ ਕਲੈਟ ਰ ਬਣਾ ਕੇ ਵੀ ਇੰਨੀ ਸਬਜੀ ਤੁਹਾਡੇ ਵਾਲ ਕੱਲ ਪੇਜ ਦੀ ਬਸ। ਚੀਲਾ ਖਾ ਲੈ ਜਾਂ ਸੂਜੀ ਦੀ ਰੋਟੀ ਖਾ ਲੈ ਆਲੂ ਵਾਲੀ। ਜਾਂ ਫੇਰ ਤੁਸੀਂ ਜ ਮਤਲਬ ਕੋਈ ਹੋਰ ਚੀਜ਼ ਬਣਾਦਾ ਉਹ ਦੇਣਾ ਪਸੰਦ ਕਰਦੀ ਹਾਂ। ਆਟਾ ਮੈਂ ਦੇਨੀ ਆ ਪਰ ਇੱਕ-ਦੋ ਟਾਈਮ ਰੋਟੀ ਮੈ ਇਨੂੰ ਕੱਟ ਦਿੰਦੀ ਹਾਂ ਫਰੂਟ ਵਗੈਰਾ ਹੋ ਗਏ, ਦਹੀਂ ਵਗੈਰਾ ਹੋ ਗਈ।
ਹਾਂ ਗਰਮੀ ਹੈ ਨਾ, ਗਰਮੀ ਚ ਤੁਹਾਨੂੰ ਪਤਾ ਹੀ ਹੈ ਰੋਟੀ ਵਗੈਰਾ ਵੈਸੇ ਹੀ ਘੱਟ ਖਾਈ ਜਾਂਦੀ ਹੈ। ਹੁੰਦਾ ਹੀ ਹੈ ਸਾਨੂੰ ਵੀ। ਕਿ ਚਲੋ ਠੰਡਾ ਕੁੱਛ ਖਾ ਆਪਾਂ ਵੱਡੇ ਵੀ ਹੋ ਗਏ ਹਾਂ ਤਾਂ ਵੀ ਸਾਨੂੰ ਵੀ ਲੱਗਦਾ ਕਿ ਨਹੀਂ ਵੀ। ਆਪਾਂ ਲੱਸੀ ਪੀ ਲਈਏ, ਜਾਂ ਕੁਛ ਹੈ ਐਵੇਂ ਹੁੰਦਾ ਹੀ ਹੈ ਦੇਖੋ।
ਹਾਂ।
ਹਮ
ਉਹੀ ਹੁੰਦਾ, ਗਰਮੀਆਂ ਚ ਵੈਸੇ ਵੀ ਤੁਹਾਨੂੰ ਸਾਨੂੰ ਐਵੇਂ ਜਿਹੀ ਚੀਜ਼ ਖਾਣੀ ਚਾਹੀਦੀ ਹੈ ਜਿਹੜੀ ਦੀ-ਦੀ। ਤਾਸੀਰ ਠੰਡੀ ਹੋਏ। ਤਾਂ ਵਧੀਆ ਲੱਗਦੀ ਹੈ ਸਾਨੂੰ ਆਪ ਨੂੰ ਵੀ ਆਪਦੀ ਬੋਡੀ ਲਈ ਵੀ ਸਾਡੀ ਸਰੀਰ ਲਈ ਵੀ ਵਧੀਆ ਹੁੰਦੀ ਹੈ।
ਹਾਂਜੀ ਹੋ ਗਿਆ ਦੁਪਹਿਰ ਚ ਵੈਸਾ ਵੀ ਪਤਾਈ ਕਿਣੀ ਚਾਹੀਦੀ ਹੈ ਕੁਛ ਕੁੱਛ ਨਾ ਕੁੱਛ, ਨਿਬੂ ਪਾਣੀ ਹੋ ਗਿਆ, ਲੱਸੀ ਹੋ ਗਿਆ ਜਾਂ ਫੇਰ। ਉਹ ਗੂੰਦ ਕਤੀਰਾ ਵਗੈਰਾ ਕੁੱਛ ਹੀ ਵਾਂ ਕੁਛ ਨਾ ਕੁੱਛ ਮਤਲਬ ਲੈਣੇ ਚਾਹੀਦੇ ਆ ਕੋਈ ਜ ਦਿਨ ਤੁਹਾਨੂੰ ਪੀਣੀ ਚਾਹੀਦੀ ਹੈ।
ਹਾਂਜੀ ਹਾਂ ਅੱਜ-ਕੱਲ ਤਾਂ, ਬਿਲਕੁਲ-ਬਿਲਕੁਲ। ਅੱਜ ਕੱਲ੍ਹ ਤਾਂ ਵੈਸੇ ਵੀ ਦੇਖੋ ਇੰਨੀ ਡਰਿੰਕਸ ਵਗੈਰਾ ਆ ਗਈਆਂ ਬਣਾਉਣ ਵਾਲੀ ਯੂਟਿਊਬ। ਵਿੱਚ ਵੀ ਕਿੰਨੀ ਵਿਖਾਉਂਦੇ ਨੇ। ਆਪਾਂ ਤਾਂ ਵੇਖ ਕੇ ਵੈਸੇ ਵੀ ਚੁਕੁੰਦਰ ਦੀ ਬਣਾ ਲੋ। ਜਿਵੇਂ ਅ ਵਾਟਰਮੈਲਨ ਦੀ। ਬਣਾ ਲੋ ਤਰਬੂਜ਼ ਦੀ ਬਣਾ ਲੋ ਜਿੰਦੀ ਮਰਜ਼ੀ ਬਣਾ ਲੋ ਅੱਜ ਕੱਲ ਤਾਂ ਜਾਮੁਨ ਦੀ ਵੀ ਕਿੰਨੀ ਵਧੀਆ ਖਾਂਦੇ ਨੇ ਔਰ ਵਧੀਆ ਵੀ ਹੁੰਦਾ ਹੈਲਦੀ ਵੀ ਹੁੰਦਾ ਸਾਡੇ ਲਈ।
ਹਾਂਜੀ ਉਹ ਤਾਂ ਹੈ, ਬਟ ਅੱਜ ਕੱਲ ਵੱਡੇ ਤਾਂ ਸਾਰੇ ਖਾ ਸਕਦੇ ਬੱਚੇ। ਕੀ ਡਰਾਮਾ ਕਰਦੇ ਆ ਖਾਣ ਪੀਣ ਚ ਨੁਕਸ ਕੱਢਦੇ ਆ। ਵੱਡਿਆਂ ਦਾ ਨੀ ਹੈ ਇਹੋ ਜਿਹਾ ਜੋ ਮਰਜ਼ੀ ਦੇ ਉਹਨਾਂ ਨੇ ਖਾ ਪੀ ਲੈਣਾ ਹੈ।
ਨਹੀਂ ਚਲੋ ਆਪਾਂ ਟਰਾਏ ਕਰਦੇ ਹਾਂ ਜਦੋਂ ਆਪਾਂ ਵੱਡੇ ਖਾਵਾਂਗੇ ਨਾ ਉਹਨਾਂ ਦੇ ਸਾਹਮਣੇ। ਤਾਂ ਬੱਚੇ ਵੀ ਆਪਦੇ ਆਪ ਸਿੱਖਦੇ ਹੈ ਥੋੜ੍ਹਾ ਬਹੁਤ ਚਲੋ ਥੋੜਾ ਬਹੁਤ ਵੀ। ਟੇਸਟ ਵੀ ਕਰਨਗੇ ਤਾਂ ਉਹਨਾਂ ਨੂੰ ਟੇਸਟ ਅਗਰ ਵਧੀ ਕਿਸੇ ਚੀਜ਼ ਦਾ ਵਧੀਆ ਲੱਗਦਾ ਤਾਂ। ਪਾ ਲੈਂਦੇ ਨੇ ਬੱਚੇ ਵੀ ਕਈ।
ਨਹੀਂ ਵਧੀਆ ਚਲੋ ਕੋਈ ਨੀ।
ਹ
ਧੀਰੇ-ਧੀਰੇ ਬੱਚੇ ਵੀ ਦੇਖੋ ਸੀ ਜਾਂਦੇ ਨੇ ਆਪਦੇ ਵੱਡੇ ਤੋਂ ਹੀ ਸਿੱਖਦੇ ਨੇ ਕਿ ਇੰਨੀ ਗਰਮੀ ਪੈ ਰਹੀ ਹੈ ਤਾਂ ਮਾਂ ਪਿਓ ਸਾਡੇ ਵਧੀਆ ਲਈ ਕਹਿ ਰਹੇ ਨੇ। ਕਿ ਕੇਹੇੜੀ ਚੀਜ਼ ਵਧੀਆ ਸਾਡੀ ਹੈਲਥ ਲਈ ਆਪਾਂ ਨੂੰ ਉਹ ਚੀਜ਼ ਲੈਣੀ ਚਾਹੀਦੀ ਆ।
ਹਾਂਜੀ ਬੱਚਿਆਂ ਨੂੰ ਇਸ ਚੀਜ਼ ਦਾ ਹਾਂਜੀ ਹੋਰ ਹੁਣ ਬਸ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ। ਤੇ ਹਾਂਜੀ ਫੇਰ ਤੁਹਾਨੂੰ ਕਰਦੇ ਆ ਕੋਲ। ਤੇ ਠੀਕ ਹੈ ਓਕੇ ਸਤਿ ਸ੍ਰੀ ਅਕਾਲ ਜੀ।
ਸਸ ਸ੍ਰੀ ਕਾਲ ਜੀ।
ਹਾਂ